ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਭੈਣ ਜੀ।
ਹਾਂਜੀ ਮੈਂ ਤੇ ਠੀਕ ਆਾਂ ਭੈਣ ਜੀ ਤੁਸੀਂ ਸੁਣਾਓ?
ਮੈਂ ਮੈਂ ਵੀ ਠੀਕ ਹਾਂ ਜੀ ਤੁਸੀਂ ਦੱਸੋ ਅੱਜ ਕਿੱਦਾਂ ਯਾਦ ਕੀਤਾ
ਹਾਂਜੀ ਭੈਣ ਜੀ ਮੈਂ ਤੁਹਾਨੂੰ ਯਾਦ ਤਾਂ ਕੀਤਾ ਸੀਗਾ ਮੈਂ ਨਾ ਤੁਹਾਡਾ ਇੱਕ ਫੋਟੋ ਦੇਖਿਆ ਸੀਗਾ ਉਹਦੇ ਚ ਨਾ ਤੁਹਾਡੇ ਵਾਲ ਬੜੇ ਹੀ ਸੋਹਣੇ ਲੱਗਦੇ ਪਏ ਸੀ ਬੜੇ ਹੀ ਭਾਰੀ ਲੱਗਦੇ ਪਏ ਸੀ ਮੇਰੇ ਨਾਲ ਵਾਲ ਬੜੇ ਉਤਰ ਦੇ ਪਏ ਨੇ ਤੇ ਨਾ ਬੜੇ ਹੀ ਹਲਕੇ ਹੋ ਗਏ ਨੇ ਮੇਰੇ ਵਾਲਾਂ ਤੇ ਮੈਂ ਨਾ ਅ ਬੜੀ ਟੈਂਡਰਫ ਵੀ ਹੋ ਗਈ ਤੇ ਨਾਲੇ ਬੜੇ ਹਲਕੇ ਵੀ ਹੋ ਗਏ ਨੇ ਤੇ ਮੈਂ ਹੁਣ ਸੋਚ ਰਹੀ ਹਾਂ ਮੈਂ ਭੈਣ ਜੀ ਕੋਲ ਪੁੱਛਾਂ ਕੀ ਭੈਣ ਜੀ ਕੀ ਟ੍ਰੀਟਮੈਂਟ ਕਰਾਾਂਦੇ ਨੇ ਆਪਣੇ ਵਾਲਾਂ ਤੇ ਮੈਂ ਵੀ ਉਓਹੀ ਕਰਾ ਲਾਂਗੀ ਜਾਂ ਘਰ ਦੇ ਅਗਰ ਕੁਛ ਤੁਸੀਂ ਨੁਸਖੇ ਕਰਦੇ ਹੋ ਤੇ ਮੈਂ ਉਹ ਵੀ ਕਰ ਲਾਂਗੀ ਭੈਣ ਜੀ
ਅੱਛਾ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਬਾਹਰ ਦਾ ਕੁਛ ਵੀ ਟ੍ਰੀਟਮੈਂਟ ਨਹੀਂ ਕਰਾਉਂਦੀ ਹਾਂ ਮੈਂ ਘਰ ਦੇ ਬਣੇੇ ਹੀ ਤੇਲ ਤੇਲ ਯੂਜ ਕਰਦੀ ਹਾਂ ਜਿਵੇਂ ਮੈਂ ਸਾਰੇ ਤੇਲ ਇਕੱਠੇ ਕਰ ਲੈਂਦੀ ਹਾਂ ਉਹ ਤੇਲ ਨੂੰ ਮੈਂ ਧੁੱਪ ਦੇ ਵਿੱਚ ਬਣਾਉਨੀ ਆ ਗੈਸ ਦੀ ਅੱਗ ਤੇ ਨਹੀਂ ਬਣਾਦੀ ਉਸ ਤੋਂ ਬਾਅਦ ਜਿੰਨੀਆਂ ਜੜੀਆਂ ਬੂਟੀਆਂ ਹੁੰਦੀਆਂ ਨੇ ਰੀਠਾ ਅ ਸ਼ਿਕਾਕਾਈ ਹੋ ਗਿਆ ਆਪਣਾ ਮੇਥੀ ਦਾਣੇ ਹੋ ਗਏ ਉਸ ਤੋਂ ਬਾਅਦ ਕਲੋਂ ਹੋ ਗਈ ਆਵਲੇ ਤਾਜ਼ੇ ਹੋ ਗਏ, ਆਵਲੇ ਦਾ ਪਾੋਡਰ ਹੋ ਗਿਆ ਅਹ ਰੋਜ਼ਮੇਰੀ ਹੋ ਗਿਆ ਇੱਦਾਂ ਦੇ ਮੈਂ ਤੀਹ ਬੱਤੀ ਚੀਜ਼ਾਂ ਜਾਂ ਭਾਨ ਤੇ ਉਹ ਸਾਰੀਆਂ ਮੈਂ ਮਿਕਸ ਕਰਕੇ ਹਾਂਜੀ ਮਿਹਨਤ ਨਾਲ ਕਰਕੇ ਦੋ -ਦੋ ਢਾਈ ਮਹੀਨੇ ਇਹਨੂੰ ਧੁੱਪ 'ਚ ਬਣਾ ਕੇ ਰੱਖ ਦਿੰਦੀ ਹਾਂ ਤੇਲ ਮੇਰਾ ਇੱਕ ਇੱਕ ਸਾਲ ਦਾ ਰੇਡੀ ਹੋ ਜਾਂਦਾ ਤੇ ਮੈਂ ਇਹੀ
ਅੱਛਾ
ਤੇ ਦੂਜੀ ਗੱਲ ਭੈਣ ਹਾਂਜੀ ਪਤਾ ਕੀ ਆ ਮੈਂ ਬਾਹਰ ਦੀਆਂ ਕਮੀਕਲ ਕੈਮੀਕਲ ਤੋਂ ਬਣੀਆਂ ਚੀਜ਼ਾਂ ਨਹੀਂ ਯੂਜ ਕਰਦੀ ਕਿਉਂਕਿ ਉਹ ਥੋੜੇ ਟਾਈਮ ਲਈ ਤਾਂ ਸਾਨੂੰ ਵਧੀਆ ਲੱਗਦਾ ਵੀ ਸਾਡੇ ਵਾਲ ਵਧੀਆ ਹੋ ਗਏ ਆ ਸਗੋਂ ਸਾਡੇ ਉਹਦੇ ਨਾਲ ਹੋਰ ਵਾਲ ਖ਼ਰਾਬ ਹੋ ਜਾਂਦੇ ਆ ਕਦੀ ਵੀ ਤੁਸੀਂ ਅਜਮਾਇਆ ਹੋਊਗਾ ਹੁਣ ਤੁਸੀਂ ਜੇ ਤੁਸੀਂ ਕਰਾਉਂਦੇ ਹੋ ਭੈਣ ਜੀ ਵੈਸੇ ਕਲਰ ਉਸ ਤੋਂ ਬਾਅਦ ਕੋਈ ਟਰੀਟਮੈਂਟ
ਤੇ ਇੱਕ ਵਾਰ ਕਰਾਇਆ ਸੀਗਾ ਬਸ ਉਦੋਂ ਤੋਂ ਬਾਅਦ ਹੀ ਮੇਰੇ ਵਾਲ ਥੋੜੇ ਖ਼ਰਾਬ ਹੋਣੇ ਸ਼ੁਰੂ ਹੋ ਗਏ ਹੁਣ ਤੇ ਬੜੇ ਹੀ ਹਲਕੇ ਹੋ ਗਏ ਨੇ ਭੈਣ ਜੀ
ਅੱਛਾ ਇੱਕ ਵਾਰ ਕਰਾਇਆ ਤੁਸੀਂ ਪੱਕਾ
ਹਾਂਜੀ ਇੱਕ ਦੋ ਵਾਰੀ ਕਰਾਇਆ ਭੈਣ ਜੀ ਯਾਦ ਨੀ ਹੈਗਾ ਭੈਣ ਜੀ
ਹਾਂਜੀ ਤੁਸੀਂ ਨਾ ਕਰਾਓ ਇਹ ਸਭ ਕੁਛ ਨਾ ਜੇ ਹੁਣ ਵੀ ਤੁਸੀਂ ਚਾਹਣੇ ਹਾਂ ਕਿ ਤੁਹਾਡੀ ਲਾਈਫ ਰਹੇ ਵਾਲਾਂ ਦੀ ਦੇਖੋ। ਅ ਥਰਟੀ ਤੋਂ ਬਾਅਦ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਤਾਂ ਬਹੁਤ ਪਰਹੇਜ਼ ਕਰਨਾ ਚਾਹੀਦਾ। ਕਿਉਂਕਿ ਕੁਦਰਤੀ ਤੌਰ ਤੇ ਸਾਡੀ ਥੋੜੀ -ਥੋੜੀ ਚੀਜ਼ਾਂ ਦੇਖੋ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਵਾਲਾਹ ਲਾ ਲਓ ਸਕਿਨ ਡੱਲ ਲਾ ਲਓ। ਹੁਣ ਇਹਨਾਂ ਨੂੰ ਜੇ ਅਸੀਂ ਕੈਮੀਕਲ ਨਾਲ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਹੋਰ ਖ਼ਰਾਬ ਹੋ ਜਾਣਗੀਆਂ। ਤਾਂ ਕਰਕੇ ਤੁਸੀਂ ਹਮੇਸ਼ਾ ਧਿਆਨ ਰੱਖਿਓ ਸਭ ਤੋਂ ਪਹਿਲਾਂ ਤਾਂ ਪਾਣੀ ਜ਼ਿਆਦਾ ਪੀਓ। ਉਸ ਤੋ ਬਾਦ ਡਾਇਟ ਵਧੀਆ ਲਓ ਪ੍ਰੋਟੀਨ ਡਾਇਟ ਲਓ ਜ਼ਰੂਰ ਲਓ। ਜੇ ਤੁਸੀਂ ਤਿੰਨ ਟਾਈਮ ਰੋਟੀ ਖਾ ਰਹੇ ਆ ਤਾਂ ਤੁਹਾਨੂੰ ਘੱਟੋ ਘੱਟ ਨੀ ਤਿੰਨ ਟਾਈਮ ਹੀ ਆਪਣੀ ਪਲੇਟ 'ਚ ਪ੍ਰੋਟੀਨ ਦਾ ਹੋਣਾ ਬਹੁਤ ਜ਼ਰੂਰੀ ਹੈ ਪਲੇਟ ਦੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਵਿਟਾਮਿਨ ਈ ਦੀ ਅ ਵਿਟਾਮਿਨ ਈ ਵਾਲੇ ਫਰੂਟਸ ਖਾ ਲਓ ਤੁਸੀਂ ਸਭ ਤੋਂ ਵਧੀਆ ਇੰਟਰਨਲੀ ਵੀ ਵਧੀਆ ਰੱਖੋ ਆਪਦੀ ਬੋਡੀ ਨੂੰ ਤੇ ਵੈਸੇ ਵੀ ਉੱਪਰੋਂ ਵੀ ਸਹੀ ਰੱਖੋ। ਉਪਰੋਂ ਜਿੱਦਾਂ ਓਇਲਿੰਗ ਵਗੈਰੇ ਕਰ ਲਈ ਆ। ਸ਼ੈਂਪੂ ਵੀ ਘਰੇ ਹੀ ਰੇਡੀ ਕਰਦੀ ਹਾਂ ਮੈਂ ਠੀਕ ਆ ਸ਼ੈਮਪੂ ਓਇਲ ਇਹ ਸਭ ਘਰੇ ਐਲੋਵੇਰਾ ਇਹ ਸਭ ਕੁਛ ਮੇਰੇ ਫਰਿੱਜ 'ਚ ਪਿਆ ਹੀ ਰਹਿੰਦਾ। ਇਸ ਕਰਕੇ ਮੈਂ ਤਾਂ ਤੁਹਾਨੂੰ ਹਾਂਜੀ ਇਹੀ ਕਹੂੰਗੀ ਵੀ ਤੁਸੀਂ ਜਿੰਨਾ ਹੋ ਸਕੇ ਆਵਲੇ ਦਾ ਤੇਲ ਲਾਓ ਆਵਲਾ ਖਾਓ। ਜੂਸ ਪੀਓ ਫਰੂਟ ਖਾਓ ਇਹ ਸਭ ਚੀਜ਼ਾਂ ਦਾ ਬਹੁਤ ਧਿਆਨ ਰੱਖ। ਖੋ ਤੁਸੀਂ ਤੁਹਾਡੇ ਵਾਲ ਸਹੀ ਹੋ ਜਾਣੇ ਕੋਈ ਬੜੀ ਗੱਲ ਨਹੀਂ ਆ। ਆਪਾਂ ਕਹਿ ਦਿੰਦੇ ਹਾਂ ਵੀ ਨਹੀਂ। ਏਦਾਂ ਨਹੀਂ ਹੁੰਦਾ ਓਦਾਂ ਨਹੀਂ ਹੁੰਦਾ ਪਰ ਕੋਈ ਬੜੀ ਗੱਲ ਨਹੀਂ ਹੈ ਜੀ ਅੱਜ ਕੱਲ 'ਚ
ਹਾਂਜੀ ਭੈਣ ਜੀ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਐਵੇਂ ਮੈਨੂੰ ਬੜਾ ਹੌਸਲਾ ਜਿਹਾ ਮਿਲਦਾ ਪਿਆ ਤੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਤੁਸੀਂ ਮੈ ਨਾ ਲਿਸਟ ਭੇਜ ਦਿਓ ਸਾਰੇ ਸਮਾਨ ਦੀ ਤੇ ਮੈਂ ਨਾ ਫਿਰ ਹਾਂ ਫਿਰ ਨਾ ਮੈਂ ਬਣਾ ਲਾਂਗੀ ਨਾਲ ਤਰੀ
ਪਲੱਸ ਹਾਂਜੀ ਲਿਸਟ ਪਲੱਸ ਤੁਹਾਨੂੰ ਉਹਦੀ ਮੈਂ ਕੁਆਂਟਿਟੀ ਵੀ ਭੇਜੂਗੀ ਹੁਣ ਤਾਂ ਦੇਖੋ ਜੀ ਧੁੱਪ ਬਹੁਤ ਚੜ੍ਹਦੀ ਆ ਹਨਾ ਤੁਸੀਂ ਇਹ 'ਚ ਈਜ਼ੀਲੀ ਬਣਾ ਸਕਦੇ ਹੋ ਹੁਣ ਪਤਾ ਮੈਨੂੰ ਠੰਡ ਦੇ ਵਿੱਚ ਹੀ ਆਂਵਲੇ ਮਿਲਦੇ ਆ। ਤਾਂ ਮੈਂ ਕੀ ਕਰਦੀ ਹਾਂ ਭੈਣ ਜੀ। ਛੇ ਮਹੀਨੇ ਦੇ ਆਵਲੇ ਇਕੱਠੇ ਉਹਨਾਂ ਨੂੰ ਸੁਕਾ ਕੇ ਸਟੋਰ ਕਰ ਲੈਂਦੀ ਆਂ।
ਅੱਛਾ ਜੀ
ਮੇਰੇ ਖਾਣ ਵਾਲੇ ਆਵਲੇ ਅਲੱਗ ਤੋਂ ਸਟੋਰ ਪਏ ਹੋਏ ਆ। ਤੇ ਯੂਜ ਕਰਨ ਵਾਲੇ ਉਹ ਵੀ ਅਲੱਗ ਤੋਂ ਸਟੋਰ ਹੋਏ ਹੋਏ ਆ।
ਅੱਛਾ ਜੀ ਇਹ ਤੇ ਬੜਾ ਹੀ ਵਧੀਆ ਕਰਦੇ ਹੋ ਭੈਣ ਜੀ ਤੁਸੀਂ
ਹਾਂਜੀ ਤੇ ਉਸ ਤੋਂ ਬਾਅਦ ਫੇਰ ਕੋਈ ਪ੍ਰੋਬਲਮ ਨੀ ਆਉਂਦੀ ਤੁਸੀਂ ਨੂੰ ਸਭ ਤੋਂ ਪਹਿਲਾਂ ਤਾਂ ਕੈਮੀਕਲ ਤੋਂ ਦੂਰ ਹੋਜੀ ਦੇਖੋ।
ਭੈਣਜੀ ਸਟਰੇਟ ਵੀ ਨੀ ਕਰਾਉਣੇ ਚਾਹੀਦੇ ਵਾਲ ਫਿਰ ਸਾਨੂੰ ਅੱਛਾ ਨੀ ਲੱਗਦਾ ਅੱਜ ਕੱਲ੍ਹ ਤੁਹਾਨੂੰ ਪਤਾ ਦੁਨੀਆਂ ਇੰਨੇ ਸਟਰੇਟ ਕਰਾਰੀਏ ਫੈਸ਼ਨ ਦੇ ਹਿਸਾਬ ਨਾਲ ਚੱਲਣਾ ਪੈਂਦਾ।
ਮੇਰੀ ਗੱਲ ਸੁਣੋ ਨਾ ਭੈਣ ਜ ਤੁਸੀਂ- ਤੁਸੀਂ ਕਦੀ ਅਹ ਐਕਟਰਸ ਦੇਖੀਆਂ ਨੇ।
ਹਾਂਜੀ -ਹਾਂਜੀ -ਹਾਂਜੀ
ਤੁਸੀਂ ਕਦੀ ਉਹਨਾਂ ਦੇ ਸਟੇਟ ਸਮੂਥ ਬਾਲ ਦੇਖੇ ਆ
ਹਾਂਜੀ ਭੈਣ ਜ ਉਹਨਾਂ ਦੇ ਤੇ ਬੜੇ ਹੀ ਵਧੀਆ ਲੱਗਦੇ ਹੁੰਦੇ ਮੈਂ ਅੱਜ ਵੀ ਸ਼ਿਲਪਾ ਸ਼ੇਟੀ ਵੇਖੀਏ ਪਚਪਨ ਸਾਲਾਂ ਦੀ ਹੋਈ ਹੋਈ
ਉਹਦੇ ਤਾਂ ਦੇਖੋ ਉਹਨੇ ਸਟੇਟ ਨਹੀਂ ਕਰਵਾਏ ਉਹ ਉਹਦੇ ਨੈਚੁਰਲ ਹੇਅਰ
ਹਾਂਜੀ ਉੱਥੇ ਤਾਂ ਨੈਚ ਨੈਚੁਰਲ ਹੇਅਰ ਨੇ ਪਰ ਨੈਚੁਰਲ ਨੈਚੁਰਲ ਵੀ ਤੇ ਵਧੀਆ ਲੱਗਦੇ ਨੇ ਨਾ ਬਹੁਤ ਜ਼ਿਆਦਾ ਹੀ ਵਧੀਆ ਲੱਗਦੇ ਨੇ ਉਹਦੇ ਤੇ ਫੇਅਰ
ਹਾਂਜੀ ਉਹ ਦੇਖੋ ਹੁਣੇ ਕਦੇ ਵੀ ਸਟ੍ਰੇਟਨਿੰਗ ਵਰਗੀ ਇੱਦਾਂ ਦੀ ਜਿਹੜੀ ਆਈਨਿੰਗ ਤੋਂ ਬਰਨ ਹੁੰਦੀਆਂ ਨੇ ਜਿਹਨੂੰ ਸਾਨੂੰ ਜਲਾਇਆ ਜਾਂਦਾ ਸਾਡੇ ਰੂਟ ਉਹਨ ਹੀ ਉਹ ਦੇਖੋ ਖਤਮ ਕਰ ਦਿੰਦੇ ਆ ਤਾਂ ਤੁਹਾਡੀ ਗਰੋਥ ਕਿਵੇਂ ਹੋ ਗਈ ਵਾਲਾਂ ਦੀ ਦੱਸੋ ਮੈਨੂੰ ਜੇ ਹੋਊਗੀ ਵੀ ਤਾਂ ਇਨੀ ਹੈਲਦੀ ਨਹੀਂ ਹੋਊਗੀ ਉਹ ਵੀ ਟੁੱਟ ਜਾਣ ਆ ਵਾਲ ਬਾਕੀ ਹੀਰੋਇਨਸ ਦੇਖਿਓ ਤੁਸੀਂ ਉਹ ਜਦੋਂ ਕੋਈ ਜਿਵੇਂ ਐਕਟਿੰਗ ਕਰ ਰਹੀਆਂ ਨੇ ਐਕਟ ਕਰ ਰਹੀਆਂ ਨੇ ਟੈਂਪਰਰਲੀ ਚੀਜ਼ਾਂ ਕਰਦੀਆਂ ਨੇ ਉਹ ਪਰਮਾਨੈਂਟਲੀ ਕਦੀ ਵੀ ਦਾ ਯੂਜ ਨਹੀਂ ਕਰਦੀਆਂ ਉਹ ਪੇਪਰਾਂ ਦੀ ਜਦੋਂ ਦੇ ੋ ਉਹਨਾਂ ਦੀ ਤੁਸੀਂ ਕਦੋਂ ਵੀ ਆਉਂਦਾ ਹੀ ਰਹਿੰਦਾ ਇੰਸਟਾ ਤੇ ਦੇਖਲਓ ਤੁਸੀਂ ਉਹਨਾਂ ਦੀਆਂ ਕੋਈ ਨਾ ਕੋਈ ਕਲੀਿਫਤ ਆਉਂਦੀਆਂ ਹੀ ਰਹਿੰਦੀਆਂ ਨੇ
ਪਰ ਅਸੀਂ ਜਿਹੜੀ ਮੂਵੀਆਂ ਦੇਖਦੇ ਹਾਂ ਉਹਨਾਂ ਦੀਆਂ ਤੇ ਉਹਨਾਂ ਦੀ ਮੂਵੀ ਵਿੱਚ ਉਹਨਾਂ ਦੇ ਵਾਲ ਇੰਨੇ ਸੋਹਣੇ ਡਰਾਇਰ ਹੋਏ ਹੁੰਦੇ ਨੇ ਕਦੀ ਸਟ੍ਰਰੇਟ ਕਦੀ ਕਲਸ ਕੀਤੇ ਹੁੰਦੇ ਨੇ ਉਹਨਾਂ ਨੇ
ਤੇ ਇਕੱਲਾ ਮੂਵੀ ਦੇ ਵਿੱਚ ਕਰਦੇ ਆ ਨਾ ਉਹ
ਤੇ ਮੂਵੀ ਵੀ ਤੁਹਾਡੇ ਸਾਮਣੇ ਓ ਰੋਜ਼ ਕੋਈ ਨਾ ਹਰ ਵੇਲੇ ਕੋਈ ਨਾ ਕੋਈ ਮੂਵੀ ਓਨਾ ਨੇ ਸਾਈਨ ਕੀਤੀ ਹੁੰਦੀ ਏ। ਕੋਈ ਨਾ ਕੋਈ ਸ਼ੂਟ ਤੇ ਓਨਾ ਨੇ ਕਰਨਾ ਈ ਐ।
ਦੇਖੋ ਸ਼ੂਟ ਕਰਨਾ ਤੁਹਾਡੀ ਗੱਲ ਸਈ ਆ ਬਟ ਉਹ ਪ੍ਰੋਟੈਕਟਿਵ ਚੀਜ਼ਾਂ ਵੀ ਲਗਾਂਦੇ ਆ। ਉਹ ਸਾਡੇ ਹਰੋਂ ਬਾਜ਼ਾਰ ਚ ਜਾ ਕੇ ਦੋ ਚਾਰ ਪੰਜ ਹਜ਼ਾਰ ਤੱਕ ਦੀਆਂ ਚੀਜ਼ਾਂ ਪਰਮਾਨੈਂਟਲੀ ਨੀ ਕਰਵਾਉਂਦੇ। ਓਨਾਂ ਦੀਆਂ ਮਤਲਬ ਜੇੜੇ ਓ ਕੈਮੀਕਲ ਤੋਂ ਬਿਨਾਂ ਚੀਜ਼ਾਂ ਕਰਦੇ ਆ ਨਾ ਪ੍ਰੋਟੈਕਟ ਲਈ ਓਨਾਂ ਦੇ ਓ ਰੇਟ ਈ ਏਨੇ ਹੁੰਦੇ ਆ ਕਿ ਬਸ ਮੈਂ ਤੁਹਾਨੂੰ ਕੈ ਨੀ ਸਕਦੀ। ਆਈ ਖੁਦ ਆਯੁਰਵੇਦਾਂ ਨੂੰ ਚੂਜ਼ ਕਰਦੇ ਆ ਜਿੱਦਾਂ ਜਿਵੇਂ ਓਨਾਂ ਨੇ ਹੁਣ ਡਰਾਇਰ ਕਰ ਲਿਆ। ਉਸ ਤੋਂ ਬਾਅਦ ਡਾਇਰੈਕਟਲੀ ਓਨਾਂ ਨੇ ਓਇਲਿੰਗ ਕਰ ਲੈਣੀ ਆ ਓਇਲਿੰਗ ਕਰਕੇ ਓਨਾਂ ਨੇ ਹੈਡ ਮਸਾਜ ਵਗੈਰੇ ਵਧੀਆ ਕਰ ਲੈਣੀ ਆ ਸਟੀਮ ਲੈ ਲੈਣੀ ਆ ਉਸ ਤੋਂ ਬਾਦ ਐਲੋਵੇਰਾ ਜਾਂ ਕੋਈ ਇੱਦਾਂ ਦੀ ਆਯੁਰਵੇੈਦਿਕ ਜੈੱਲ ਲਗਾ ਲੈਣੀ ਹੈ ਜਿਹਦੇ ਕਰਕੇ ਉਹਨਾਂ ਦੀ ਉਹ ਚੀਜ਼ ਕਵਰ ਹੋ ਜਾਵੇ ਆਪਾਂ ਕਰ ਸਕਾਂਗੇ ਇਹ ਚੀਜ਼ਾਂ
ਹਾਂ ਸਪਾ ਵੀ ਉਹ ਰੂਟੀਨ ਵਿਚ ਕਰਾਉਂਦੇ ਹੋਣੇ ਜਦੋਂ ਵੀ ਵਾਲਾਂ ਨੂੰ ਕੁਛ ਕਰਦੇ ਹੋਣੇ ਨੇ
ਹਾਂਜੀ ਪਰ ਮੋਸਟਲੀ ਨਹੀਂ ਮੋਸਟਲੀ ਨਹੀਂ ਕਰਦੇ ਜੀ ਜੇ ਕਰਦੇ ਆ ਤੇ ਹਾਂ ਜੇ ਕਰਦੇ ਵੀ ਆ ਨਾ ਜ਼ਿਆਦਾਤਰ ਤਾਂ ਓਹ ਕੀ ਕਰਦੇ ਆ ਆਪਣੇ ਹੇਅਰਸ ਨੂੰ ਥੋੜਾ ਬੋਤਾ ਕਰ ਲਿਆ ਉਸ ਤੋਂ ਬਾਦਆ ਵਿਗ ਦਾ ਜਾਦਾ ਯੂਜ ਕਰਦੇ ਆ ਲੋਕੀ। ਓ ਆਪਣਾ ਬਹਤ ਧਿਆਨ ਦਿੰਦੇ ਆ। ਓਨਾਂ ਦੀ ਹੀ, ਹੇਅਰ ਦੇ ਹੇਅਰ ਸਟਕਚਰ ਤੋਂ, ਇੱਕ ਵਿਗ ਲੈਂਦੇ ਆ ਉਹ। ਓਹ ਮੋਸਟਲੀ ਓ ਓਹ ਵੇਅਰ ਕਰਦੇ ਆ ਓਹ।
ਅੱਛਾ ਜੀ।
ਹਾਂਜੀ। ਤੇ ਸਾਨੂੰ ਲੱਗਦਾ ਓਨਾਂ ਦੇ ਓਰੀਜਨਲ ਹੇਅਰ ਆ। ਉਹ ਆਪਣੇ ਓਰੀਜਨਲ ਹੇਅਰ ਨੂੰ ਕਦੀ ਵੀ ਛੇੜਖਾਨੀ ਨਹੀ ਕਰਦੇ।
ਹਾਂਜੀ ਤੇ ਜੇ ਕਰ ਵੀ ਦਿੰਦੇ ਆ ਤਾਂ ਓਨ ਓਸ ਤੋਂ ਬਾਦਅ ਓਹ ਬੋਹਤ ਪ੍ਰੀਕੋਸ਼ਨ ਲੈਂਦੇ ਆ ਬੋਹਤ ਪਰਹੇਜ਼ ਕਰਦੇ ਆ ਜੀ। ਜੋ ਅਸੀਂ ਕਦੇ ਵੀ ਨਾ ਕਰੀਏ ਆਪਾਂ ਤਾਂ ਇਕੱਲਾ ਇੱਕ ਸਾਲ ਵਾਲਾਂ ਨੂੰ ਸਿੱਧੇ ਕਰਾ ਕੇ ਬਹਿ ਜਾਂਨੇ ਆਂ ਪਰ ਸਾਨੂੰ ਏ ਨੀ ਪਤਾ ਵੀ ਕਿੰਨੇ ਸਾਈਡ ਇਫੈਕਟਸ ਨੇ ਏਦੇ।
ਹਾਂਜੀ ਐ ਤੇ ਤੁਸੀਂ ਸਈ ਕੈ ਰੇ ਓ ਭੈਣ ਜੀ ਉਨਾਂ ਦਾ ਖਾਣ-ਪਾਂਨ ਵੀ ਬੜਾ ਵਧੀਆ। ਸਾਡੇ ਅੱਖ ਨੂੰ ਸਮੋਸੇ ਪਕੌੜੇ ਤੇ ਭਟੂਰੇ ਛੋਲੇ ਥੋੜ੍ਹੀ ਖਾਂਦੇ ਨੇ।
ਮੇਰੇ ਹੇਅਰਜ ਭੈਣ ਜੀ ਬੋਹਤ ਮੋਸਟਲੀ ਕਰਲੀ ਨੇ ਮੇਰੇ ਹੇਅਰ। ਮੈਂ ਵੀ ਕਰਾਇਆ ਸੀ ਮੈਂ ਸਮੂਥਨਿੰਗ ਕਰਾਈ ਕੈਰੇਟੀਨ ਸਮੂਥਨਿੰਗ ਕਰਾਈ ਸੀ। ਪਰ ਮੈਂ ਜਿੱਥੋਂ ਕਰਵਾਈ ਸੀ ਬਹੁਤ ਵਧੀਆ ਸੈਲੂਨ ਸੀ ਉੱਥੇ ਜੋ ਕਹੋਗੇ ਓਈ ਕਰਕੇ ਦਿੰਦੇ ਆ। ਪਰ ਨੋਰਥ ਸਾਈਡ-ਸਾਈਡ ਚ ਪਤਾ ਕੀ ਕਰਦੇ ਆ। ਸਮੂਥਨਿੰਗ ਦੇ ਨਾਮ ਤੇ ਵੀ। ਸਟ੍ਰੇਟਨਿੰਗ ਕਰ ਦੇਣੀ ਆ ਓਨਾ ਨੇ। ਪਤਾ ਨੀ ਹੁਣ ਨੈਨੋ ਕਲਾਸਟੀ ਏਦਾਂ ਦੇ ਬਹੁਤ ਸਾਰੇ ਨਾਮ ਆਏ ਹੋਏ ਨੇ। ਉਹ ਸਭ ਦੇ ਨਾਮ ਤੇ ਟ੍ਰੀਟਮੈਂਟ ਇਕੋ ਕਰਦੇ ਨੇ।
ਕਿਆ ਹਾਂਜੀ।
ਉਹ ਸਭ ਕੁਛ ਪਤਾ ਕੀ ਕਰਦੇ ਆ, ਤੁਹਾਨੂੰ ਆਇਨਿੰਗ ਤੋਂ ਹੀ ਸਟਾਰਟ ਕਰਦੇ ਆ ਜੀ।
ਹਾਂਜੀ।
ਜੇ ਤੁਸੀਂ ਆਈਨਿੰਗ ਕਰਵਾਣੀ ਵੀ ਆ ਨਾ ਤਾਂ ਤੁਸੀਂ ਇੱਕ ਟਾਈਮ ਸਿੰਗਲ ਆਈਨਿੰਗ ਕਰਵਾਓ। ਤੁਸੀਂ ਏਦਾਂ ਨਈ। ਕਰ ਸਕਦੇ ਵੀ ਤੁਸੀਂ ਤਿੰਨ-ਤਿੰਨ ਚਾਰ-ਚਾਰ ਵਾਰੀ ਕਰਵਾਓਗੇ। ਆਇਨਿਗ, ਤਾਂ ਉਹਦੇ ਕਰਕੇ ਉਹ ਸਭ ਵਾਲ ਖ਼ਰਾਬ ਵੀ ਹੁੰਦੇ ਆ। ਤੇ ਤੁਹਾਡੇ ਜਿਆਦਾ ਟਿਕਣਗੇ ਵੀ ਨੀ ਜੀ ਕਿਉਂਕਿ ਇਹ ਬਸ। ਇੰਨਾ ਕੁਝ ਵਧੀਆ ਨੀ ਆ। ਪਰਮਾਨੈਂਟਲੀ ਵੀ ਕਰਾਉਣਾ ਨਾ ਮੈਂ ਤਾਂ ਇੱਕੋ ਗੱਲ ਕਹੂੰਗੀ। ਪ੍ਰੋਫੈਸ਼ਨਲ ਤੋਂ ਕਰਾਓ। ਅੱਜ ਕੱਲ ਸਾਰੇ ਕਿੱਦਾਂ ਸ਼ੋਰੂਮ ਖੋਲ ਕੇ ਬਹਿ ਗਏ ਆ ਸੈਲੂਨ। ਖੋਲ ਕੇ ਬਹਿ ਗਏ ਆ ਪਰ ਉਹਨਾਂ ਨੂੰ ਦੇਖਿਆ ਜਾਵੇ ਇਕੱਲਾ ਚਮਕ ਦਮਕ ਦੇ ਪੈਸੇ ਮਿਲਦੇ ਆ। ਉਹਨਾਂ ਨੂੰ, ਉਨਾ ਨੌਲੇਜ ਨਹੀਂ ਆ, ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ।
ਹਾਂਜੀ ਭੈਣ ਜੀ।
ਬਸ ਇੱਕ ਸਰਟੀਫਿਕੇਟ ਲੈ ਲੈਂਦੇ ਆ ਹੋ ਗਿਆ ਜੀ ਅਸੀਂ ਬਹੁਤ ਬੜੇ ਸੈਲੂਨ ਚ ਕੰਮ ਕਰ ਰਹੇ ਹਾਂ ਜਾਂ। ਸਾਨੂੰ ਬਹੁਤ ਜ਼ਿਆਦਾ ਬੜੀ ਡਿਗਰੀ ਮਿਲੀ ਹੈ ਐਵੇਂ ਨੀ ਆ ਤੁਸੀਂ। ਚੰਡੀਗੜ੍ਹ ਸਾਈਡ ਚਲੇ ਜਾਓ। ਬਹੁਤ ਵਧੀਆ, ਵਧੀਆ ਉੱਥੇ ਸੈਲੂਨਸ ਨੇ ਜੇ ਜਾਣਾ ਇੱਕ। ਇੱਕ ਵਾਰ ਕਰਾਓ ਤੇ ਵਧੀਆ ਜਗ੍ਹਾ ਤੋਂ ਕਰਾਓ ਕਿ ਉਹਦੇ ਕੋਈ ਸਾਈਡ ਇਫੈਕਟਸ ਨਾ ਹੋਣ ਤੁਹਾਡੇ। ਹੇਅਰ ਤੇ।
ਹਾਂਜੀ, ਹਾਂਜੀ ਇਹ ਤੇ, ਭੈਣ ਜੀ, ਤੁਸੀਂ ਬਿਲਕੁਲ ਸਹੀ ਕਿਹਾ ਭੈਣ ਜੀ। ਪਰ ਇਹੀ ਗੱਲ ਆ ਨਾ ਸ਼ੌਂਕ ਆ ਜਾਂਦਾ ਲੋਕਾਂ ਦਾ ਦੇਖ ਕੇ ਨਾ ਕਿ ਲੋਕਾਂ ਦੇ ਇੰਨੇ ਸੋਹਣੇ ਲੱਗਦੇ ਪਏ ਆ ਵਾਲ ਸਟਰੇਟ ਕਰਕੇ। ਕਰਲਸ ਕਰਕੇ ਫਿਰ ਸਾਨੂੰ ਵੀ ਸ਼ੌਕ ਆਉਂਦਾ।
ਅੱਜ ਕੱਲ੍ਹ ਤਾਂ ਮੈਂ। ਅੱਜ ਕੱਲ ਮੈਂ ਤੁਹਾਨੂੰ ਦੱਸਦੀ ਆ ਭੈਣ ਜੀ ਕੀ ਗੱਲ ਹੋਈ ਆ ਅੱਜ ਕੱਲ ਤਾਂ ਆ ਦੇਖੋ ਜੀ, ਮੈਸੀ ਹੇਅਰਸ ਦਾ ਏਹੀ ਚੱਲ ਰਿਹਾ ਟਰੈਂਡ।
ਹਾਂਜੀ ਭੈਣ ਜੀ।
ਕਾਫੀ ਟਾਈਮ ਤੋਂ ਚੱਲ ਰਿਆ ਮੈਸੀ ਹੇਅਰ ਹੀ ਚੱਲ ਰਿਆ ਅੱਜ ਕੱਲ ਦੇਖ ਲੋ ਤੁਸੀਂ। ਕੋਈ ਪਿਕਚਰਸ ਦੇਖ ਲਉ ਕਿ। ਚ ਵੀ ਦੇਖ ਲਉ ਹੇਅਰ ਓਨਾਂ ਦੇ ਮੈਸੀ ਹੀ ਚੱਲ ਰੇ ਐ।
ਹਾਂਜੀ ਭੈਣ ਜੀ ਤੁਸੀਂ ਮੈਨੂੰ ਥੋੜਾ ਹੋਰ ਟਾਈਮ ਦੇ ਸਕਦੇ ਹੋ? ਕਿ
ਅ ਕਿਸ ਲਈ ਭੈਣ ਜੀ
ਪਰ ਮੈਂਵੇ ਤੁਹਾਡੇ ਕੋਲ ਦੂਸਰਾ ਕੋਈ ਗੱਲ ਪੁੱਛਣੀ ਸੀਗੀ ਦੇਖੋ ਤੁਹਾਡੇ ਕੋਲ ਟੈਮ ਹੈਗਾ ਭੈਣ ਜੀ
ਹਾਂਜੀ ਹੈਗਾ ਦੱਸੋ
ਚਲੋ, ਠੀਕ ਹੈ, ਭੈਣ ਜੀ, ਕੋਈ ਨੀ ਮੈਂ ਨਾ ਹੁਣੇ ਥੋੜੀ ਦੇਰ ਤੱਕ ਕਰਨੀ ਆ ਭੈਣ ਜੀ। ਹਾਂਜੀ, ਹਾਂਜੀ, ਠੀਕ ਹੈ, ਸਤਿ ਸ੍ਰੀ ਅਕਾਲ ਜੀ।